ਹੈਲੋ।
ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ ਕੀ ਹਾਲ ਐ।
ਵਧੀਆ ਜੀ ਵਧੀਆ ਤੁਸੀਂ ਦੱਸੋ ਕੀ ਹਾਲ ਨੇ।
ਵਧੀਆ-ਵਧੀਆ ਚੜ੍ਹਦੀ ਕਲਾ, ਸ਼ੁਕਰ ਆ ਰੱਬ ਦਾ।
ਹਾਂਜੀ-ਹਾਂਜੀ, ਹੋਰ ਸਭ ਵਧੀਆ ਕਾਰ।
ਹਾਂਜੀ ਸਭ ਵਧੀਆ, ਸਭ ਫਸ ਕਲਾਸ।
ਅੱਛਾ-ਅੱਛਾ ਹੋਰ ਕੀ ਕਰਦੇ ਪਏ?
ਬਸ, ਬੱਚੇ ਕੇਦੇ ਰੋਟੀ ਖਾਣੀ ਐ। ਆਜ ਤੰਦੂਰੀ ਰੋਟੀ ਬਣਾ ਕੇ ਖਵਾਓ।
ਵਾਹ ਜੀ ਵਾਹ।
ਹਾਂ ਉਹੀ ਤੇ ਤੰਦੂਰੀ ਤਾਂ ਤੁਹਾਨੂੰ ਪਤਾ, ਫਿਰ ਸਾਡਾ ਨਾ ਅਸੀਂ ਵੀ ਛੋਟਾ ਜਾ ਤੰਦੂਰ ਬਣਾਇਆ ਦਾ ਵਾ। ਓਦਾਂ ਤੇ ਸਿਲਵਰ ਦਾ ਵੀ ਮੰਗਵਾਇਆ ਪਰ ਓ ਮਜ਼ੇ ਵਾਲੀ ਚੀਜ਼ ਨੀ ਬਣਦੀ ਓ ਸਿਲਵਰ ਵਾਲੇ ਚ। ਉਨੂੰ ਟਰਾਈ ਕਰਕੇ ਆਊ ਜੋ ਮਿੱਟੀ ਦੇ ਤੰਦੂਚ ਚ ਰੋਟੀ ਬਣਦੀ ਨਾ ਮਿੱਟੀ ਦੇ ਤੰਦੂਰ ਚ ਬੜੀ ਵਧਿਆ ਰੋਟੀ ਬਨਦੀ। ਟੈਮ ਤੇ ਲਗਦਾ ਵੇ, ਜੇ ਇਕ ਵਾਰੀ ਭਖ ਗਿਆ ਨਾ ਜਾਂ ਲੱਕੜਾ-ਲੁਕੜਾ ਪਾ ਕੇ, ਟਾਈਮ ਚ ਬ ਲੱਕੜਾਂ ਨੂੰ ਉਬਾਲਣ ਤੇ ਟੈਮ ਲੱਗਦਾ ਵਾ। ਤੇ ਮੈਂ ਲਕੜਾ ਲੂਕੜਾ ਪਾ ਕੇ, ਉਹਨਾਂ ਨੂੰ ਬਾ ਲੈਣਾ ਚੰਗੀ ਤਰ੍ਹਾਂ। ਫੇਰ ਉਹ ਜਦੋਂ ਭ ਬਾਲ ਜਾਂਦੀਆਂ ਨੇ ਫੇਰ ਉਹਦਾ ਕੂੜ ਬਣਦਾ ਵੈ, ਫੇਰ ਰੋਟੀਆਂ ਲਉਣੀਆਂ ਸ਼ੁਰੂ ਹਂਜੀ।
ਹਂਜੀ, ਹਂਜੀ।
ਟਾ ਤੰਦੂਰ ਚ ਪੰਜ ਛੇ ਲੱਗ ਜੈਂਦੀ ਹੈ। ਇੱਕਟ ਇੱਕ ਵਾਰੀ ਨਾ ਪੰਜ ਫੁਲਕੇ ਲੱਗ ਜੈ਼ਦੇ ਚ।
ਅੱਛਾ, ਅੱਛਾ ਤੇ ਤੰਦੂਰ ਭਖ ਭਖਾਂਦੇ ਹੋ ਕੇ ਤੇ ਬੜਾ ਟਾਈਮ ਲੱਗ ਜੈਂਦਾ ਹੋਨਾ।
ਹਾਂ ਭੁਖਾਨ ਚ ਬਸ ਟ ਤੂਨੂੰ ਕਿਹਾ ਭਖਾਨ ਚ ਟੈਮ ਲੱਗਦੈ। ਰੋਟੀਆਂ ਤੇ ਫੇਰ ਤੁਨੂੰ ਪਤਾ ਫੇਰ ਲਾਈਆਂ ਤੇ ਲਾਈ ਜਾਔ ਤੇ ਲਾਈ ਜਾਔ ਫਟਾਫਟ।
ਹਂਜੀ, ਹਂਜੀ ਤੁਸੀਂ ਪੈਲੇ ਪੇੜੇ ਬਨਾ ਲੈਂਦੇ ਹੋਗੇ। ਅਹ ਤੰਦੂਰ ਬਾਲ ਕੇ ਪੇੜੇ ਬਨਾ ਬਨੂ ਕੇ ਰੱਖ ਦੇਂਦੇ ਹੋਗੇ ਫਟਾਫਟ ਚ- ਫੇਰ ਖਲਾਂਦੇ ਹੋਗੇ।
ਹਂਜੀ, ਦਾਦਿ ਹੁਨ ਜਿਦਾਂ ਆਟਾ ਪੁਰਾ ਗੁਨ ਕੇ ਰੱਖ ਲਿਆ ਠੀਕ ਐ। ਆਟਾ ਗੁੰਨ ਕੇ ਰੱਖ ਲਿਆ। ਤੇ-
ਖਾਂਂਦੇ ਉਹ ਨਮਕ ਕਿਉਂ ਪਾਂਦੇ ਔ।
ਔਹ ਤੁੱਡੀ ਜੇ ਤੁਸੀਂ ਜੇ ਬੋਤਿਆਂ ਖਾਨਿਆ ਫੇਰ ਤੁਸੀਂ ਨਮਕ, ਅਜਵੈਨ। ਘੀਔ ਲਾ ਕੇ ਪਰੂੰਠੀਆਂ ਸ਼ੇਪ ਬਨਾ ਸਕਦੇ ਹਂਜੀ।
ਕਿਔਂ ਬਨਾ ਰੀਆਂ ਜਿਸ ਚ ਨੋਰਮਲ ਫੁਲਕੇ ਸਾਦੇ ਫੁਲਕੇ ਏ ਲਾਨੇ ਨੇ।
ਉਹ ਫੇਰ ਜਿੱਦਾਂਆਮ ਅਸੀਂ ਆਟਾ ਗੁੰਨਦੇ ਹਾਂ ਹਾਂ। ਜਿੱਦਾਂ ਅਸੀਂ ਆਮ ਆਟਾ ਗੁੰਨਦੇ ਹਾਂ ਨਾ। ਉਹ ਸਾਦੀ ਫੁਲਕੀਆਂ ਵਾਸਤੇ ਔਦਾਂ ਹੀ ਗੁੰਨਾ। ਤੇ ਔਦਾਂ ਹੀ ਫੁਲਕੇ ਲਾਨੇ ਜਿੱਦਾਂ ਸੀ ਹਂਜੀਜੀ, ਔਦਾਂ ਹੀ ਵੀ ਬਨਾ ਕੇ ਸਿੰਪਲ ਰੋਟੀ ਹਂਜੀ। ਦੇਸੀ ਘਿਓ ਨਾਲ ਚੁੱਪੜ ਦਾ ਬਾਦ ਏਦੇ ਵਿੱਚ।
ਤੁਸੀਂ ਆਲੂ ਵਾਲੀ ਬਨਾਨੀ ਹੈ ਤੇ ਫੇਰ ਜਿੱਦਾਂਅਸੀਂ ਮਿਸ ਬਨਾਈ ਦੀ ਆ ਔਦਾਂ ਹੀ ਮਿਸ ਬਨਾਨੀ ਐ। ਬਸ ਉਹ ਵਿੱਚ ਅਹ ਮਿਸ ਭਰ ਕੇ ਤੇ ਪੇੜ ਬਨਾ ਕੇ ਰੱਖੀ ਜਾਨੇ ਨੇ। ਤੇ ਜਿਵੇਂ ਤੰਦੂਰ ਜੋਂ ਬਾਲ ਬੁਲ ਕੇ ਬਾਰ ਕੇ ਤੇ ਫ਼ਿਰ ਔਦਾਂ ਹੀ ਰੋਟੀ ਬਨਾਨੀ ਜਾ ਤੰਦੂਰ ਚ ਲਾਨੀ।
ਠੀਕ ਹੈਠੀਕ ਜਿਥੇ ਵਡੇ ਹੈਗੇ ਨੇ ਘਰ ਤੰਦੂਰ ਹੈਗਾ। ਤੁਸੀ ਬਨਾ ਲੈਂਦੇ ਔ। ਮੈਂ ਤੁੱਡਾ ਸਿਲਵਰ ਦਾ ਤੰਦੂਰ ਵੇਖਿਆ ਔਹ ਵੀ ਵਧੀਆ ਤੁੱਡਾ ਸਿਲਵਰ ਦਾ ਤੰਦੂਰ।
ਸਿਲਵਰ ਦਾ ਹਂਜੀ, ਹਂਜੀ ਔ ਮੈਂ ਕਿਹਾ ਗਰਮੀ ਬੜੀ ਏ ਤੇ ਤੁ ਚਲੋ ਔ ਚਾਰ ਫੁਲਕੇ ਲਗ ਜੈਂਦੇ ਨੇ ਇੱਕ ਟੈਮ ਤੇ ਚਲੋ ਔ ਲੈ ਆਔ।
ਇੰਨੀ ਗਰਮੀ ਹੈਗੀ। ਤੰਦੂਰ ਤਾਔ ਨਾਲ ਆਪ ਤਪ ਜੈਂਦਾ ਬੰਦਾ।
ਔਹੀ ਨਾ। ਤੇ ਬੇਸਨ ਵਾਲੀਆਂ ਰੋਟੀਆਂ ਵੀ ਬਨ ਜੈਂਦੀਆਂ ਤੰਦੂਰ ਦੇ ਵਿੱਚ ਆਲੂ ਵਾਲੀਆਂ ਵੀ। ਪਰੌਂਠੀਆਂ ਵੀ ਬਨ ਜੈਦੀਆਂ।
ਫੇਰ ਤੁੱਡੀ ਦਾਲ ਵਾਲੀ ਰੋਟੀ ਵੀ ਬਨ ਜੈਂਦੀ ਹੋਨੀ ਏ ਤੇ ਮੂਲੀ ਵਾਲੀ ਵੀ ਬਨ ਜੈਂਦੀ ਏ।
ਨਈ ਮੂਲੀ ਵਾਲੀ ਨਹੀ ਬਨਦੀਦਾਲ ਵਾਲੀ ਬਨ ਜੈਂਦੀ ਜਿੱਦਾਂ ਆਟੇ ਚ ਲਗਾ। ਤੇ ਅਸੀਂ ਦਾਲ ਗੁਨਦੇ ਨਾ ਔ ਵਾਲੀ ਰੋਟੀ ਬਨ ਜੈਂਦੀ ਬੜੀ ਅੱਛੀ ਬਨ ਜੈਂਦੀ ਐ ਬੜੀ ਅੱਛੀ ਤਰਾਂ ਬਨ ਜੈਂਦੀ ਐ।
ਮੂਲੀ ਦੀ ਨੀ ਬਨਦੀ ਤੰਦੂਰੇ ਰੋਟੀ।
ਨਈ ਮੂਲੀ ਵਾਲੀ ਨਈ ਬਨਦੀ ਮੂਲੀ ਵਾਲੀ ਤੇ ਗੋਭੀ ਵਾਲੀ ਨਈ ਬਨਦੀ। ਹਾਂ ਪਿਆਜ਼ਾ ਪੂਜਾਂ ਵਾਲੀ ਬਨ ਜੈਦੀਂ। ਜਿੱਦਾਂ ਪਿਆਜ ਵਿੱਚ ਪਾ ਕੇ ਜਿੱਦਾਂ ਆਲੂ ਮਿਕਿਸ ਪਰੀ ਵੀ ਥੋੜੇ ਚ ਪਿਆਜ ਪਾ ਕੇ ਪਿਆਜ਼ਾਂ ਵਾਲੀ ਬਨ ਸਕਦੀ ਹੈਗੀ ਏ। ਤੇ ਜੇੜੀ ਮੂਲੀ ਨਾ ਮੂਲੀ ਹਾਂਜੀ, ਪਿਆਜ਼ਾਂ ਵਾਲੀ ਬਨਜੈਂਦੀ ਐ। ਜਿੱਦਾਂ ਹੁਨ ਮੂਲੀ ਨਾ ਪਾਨੀ ਛੋੜਦੀ ਐ।
ਹਂਜੀ, ਹਂਜੀ।
ਹਾਂਜੀ, ਇਹ ਫੇਰ ਥੋੜੀ ਫਟ ਵੀ ਜਾਂਦੀ ਏ, ਇਹ ਵੀ ਹਾਂਜੀ- ਹਾਂਜੀ। ਇਹ ਤਵੇ ਤੇ ਹੀ ਸਹੀ ਬਣਦੀ ਐ, ਮੂਲੀ ਵਾਲੀ ਤੇ ਗੋਭੀ ਵਾਲੀ ਰੋਟੀ।
ਅੱਛਾ- ਅੱਛਾ। ਮੈਂ ਤੇ ਸੋਚਦੀ ਸੀ ਸਿਲਵਰ ਤੇ ਤੰਦੂਰ ਤੇ ਨੀ ਬਣਦੀ, ਤਾਂ ਮੇਰੀ ਮੰਮੀ ਨੀ ਬਣਾਂਤੀ। ਮੈਂ ਕਿਹਾ ਮਿੱਟੀ ਦੇ, ਤੇ ਬਣ ਜਾਂਦੀ ਹੋਣੀ ਏ।
ਨਈ, ਨਈ, ਨਈ ਮਿੱਟੀ ਨਈ, ਇਹ ਮੂਲੀ ਵਾਲੀ, ਗੋਭੀ ਵਾਲੀ ਨਈ ਬਣਦੀ ਹੈਗੀ। ਬਾਕੀ ਸਾਰੀਆਂ ਬਣ ਜਾਂਦੀਆਂ, ਆਲੂ ਵਾਲੀ ਹੋਈ
ਆਲੂ ਵਾਲੀ ਤਾਂ ਤੰਦੂਰੀ ਰੋਟੀ, ਲੱਛਾ ਪਰਾਂਠਾ ਸਿੰਪਲ ਰੋਟੀ, ਵੇਸਣ ਵਾਲੀ ਰੋਟੀ, ਇੰਨੀ ਸੋਹਣੀ ਬਣਾਂਦੇ ਨੇ। ਤੇ, ਮੈਂ ਕਹਿੰਦੀ ਮੈਂ ਕਿਹਾ ਤੁਸੀਂ ਏ, ਸਿਲਵਰ ਦੇ ਤੰਦੂਰੀ 'ਚ ਬਣਾਦੇ ਨੇ ਬਲਕਿ, ਮੈਂ ਕਹਿੰਦੀ ਆ ਗੋਭੀ ਵਾਲੀ ਬਣਾਓ, ਮੂਲੀ ਵਾਲੀ। ਉਹ ਕਹਿੰਦੇ ਫੱਟ ਜਾਂਦੀ, ਥੱਲੇ ਡਿੱਗ ਜਾਂਦੀ।
ਉਹ ਥੱਲੇ ਡਿੱਗ ਜਾਂਦੀ ਹੈ ਨਾ ਫੱਟ ਜਾਂਦੀ ਏ ਫੇਰ ਹਾਂ, ਉਹ ਨਾ ਫਿਰ ਸਾਰੀ ਖ਼ਰਾਬ ਹੋ ਜਾਂਦੀ ਐ।
ਮੈਂ ਸੋਚਿਆ ਸੀ ਕਿ ਮਿੱਟੀ ਤੇ ਬਣ ਜਾਂਦੀ, ਤੁਸੀਂ ਕਹਿੰਦੇ ਮਿੱਟੀ ਤੇ ਵੀ ਨਈ ਬਣਦੀ।
ਨਈ- ਨਈ ਮਿੱਟੀ ਤੇ ਵੀ ਨਈ ਬਣਦੀ, ਨਈ ਬਣਦੀ ਹੈਗੀ ਅੱਛੀ ਨੀ, ਖਰੀ ਬਣਦੀ ਹੈਗੀ, ਹਾਂਜੀ।
ਪਿਆਜ ਭਰ ਕੇ ਬਣਾਦੇ ਓ, ਪੇੜੇ ਚ ਪਿਆਜ ਭਰ ਕੇ।
ਤੇ ਬਰੀਕ- ਬਰੀਕ ਪਿਆਜ ਕੱਟ ਕੇ ਨਾ, ਤੇ ਹਾਂਜੀ। ਇਹ ਤਵੈ ਤੇ ਵੀ ਬੜੀ ਸੋਹਣੀ ਬਣਦੀ ਐ, ਵਿੱਚ ਅਹ ਬਰੀਕ ਬਰੀਕ ਪਿਆਜ ਕੱਟ ਕੇ ਤੇ ਉਹ ਚੀਜ਼ਾਂ, ਹਰੀਆਂ ਮਿਰਚਾਂ ਪਾਓ, ਧਨੀਆ ਪਾਓ। ਅਨਾਜ ਨਾ ਪਾਓ, ਨਮਕ ਪਾਓ, ਕਾਲੀ ਮਿਰਚ ਪਾਓ, ਮਸਾਲਾ ਪਾਓ, ਵਿੱਚ ਇਚ ਜੀਰਾ ਚ ਧਨੀਆ ਸੁੱਕਾ, ਕੁਟ ਕੇ ਪਾਲੋ ਵਿੱਚ, ਹਾਂਜੀ, ਤੇ ਇਹ ਜਿੱਦਾ ਅਸੀ ਆਲੂ ਵਿਚ ਮਿਸ ਪਾਈ ਦੀ, ਇੱਦਾਂ ਥੋੜ੍ਹੇ -ਥੋੜ੍ਹੇ ਤੁਸੀ ਪਿਆਜ ਪਾ ਕੇ ਏਦਾਂ ਹੀ ਚਕਲੇ ਤੇ ਵੇਲ ਕੇ, ਤੇ ਤਵੇ ਤੇ ਪਾਓ, ਰੋਟੀ ਬੜੀ ਸੁਆਦ ਬਣਦੀ ਪਿਆਜਾ ਵਾਲੀ।
ਮੈਂ ਤੇ ਮੇਰੇ ਮੰਮੀ ਨੂੰ ਵੇਖ ਮੰਮੀ ਬਣਾਉਦੇ ਨਾ ਮੇਰੇ। ਤੇ ਕੀ ਕਰਦੇ ਫੁਲਕਾ ਵੇਲ ਕੇ ਨਾ ਯਾਂ ਹੱਥਾਂ ਤੇ ਛੰਡ ਕੇ ਫੁਲਕਾ ਬਣਾ ਕੇ ਪਿਆਜ ਨਾ ਪਲੇਟ ਵਿੱਚ ਰੱਖ ਲੈਂਦੇ ਨੇ ਤੇ ਉੱਤੋਂ ਨਾ ਫੁਲਕਾ ਰੱਖ ਦਿੰਦੇ, ਉਹ ਸਾਰੇ ਪਿਆਜ ਚਿਪਕ ਜਾਂਦੇ ਨੇ। ਫੁਲਕੇ ਨੂੰ, ਫੇਰ ਮੰਮੀ ਤੰਦੂਰ ਤੇ ਲਾ ਲੈਂਦੀ ਏ।
ਹਾਂਜੀ, ਹਾਂਜੀ ਓਦਾਂ ਵੀ ਬਣਦੀ ਏ। ਜਿੱਦਾਂ ਤੁਸੀਂ ਫੁਲਕਾ ਬਣਾ ਲਿਆ, ਤੇ ਉਹਨੂੰ ਪਿਆਜ਼ਾਂ ਦੇ ਉੱਪਰ ਰੱਖ ਕੇ ਪਿਆਜ ਸਾਰੇ ਲੱਗ ਗਏ। ਤੇ ਤੰਦੂਰ ਤੇ ਲਾ ਲਓ, ਉਹ ਵੀ ਬਣਦੀ ਹੈ। ਹਾਂਜੀ ਹਾਂਜੀ- ਹਾਂਜੀ ਉਹ ਵੀ ਸਵਾਦ ਲੱਗਦੀ ਐ।
ਹਾਂਜੀ ਨਾਲ ਹੋਵੇ ਅੰਬ ਹਾਏ ਹਾਏ ਮਜ਼ਾ ਹੀ ਆ ਜਾਂਦਾ।
ਹਾਂ ਮਜ਼ਾ ਹੀ ਆ ਜਾਂਦਾ, ਗਰਮੀਆਂ ਚ ਵੈਸੇ ਵੀ- ਆਲੂ ਵਾਲੀ ਰੋਟੀ ਨਾਲ ਅੰਬ, ਹ ਬੇਸਣ ਰੋਟੀ ਨਾਲ ਅੰਬ- ਸਵਾਦ ਲੱਗਦੇ ਨੇ, ਹਾਂਜੀ, ਹਾਂ।
ਖਾਣਾ ਨਾਲ ਅੰਬ, ਮਜ਼ਾ ਹੀ ਆ ਜਾਂਦਾ ਜੇ।
ਮਜ਼ਾ ਹੀ ਆ ਜਾ
ਇਹ ਜੂਨ ਦਾ ਮਹੀਨਾ ਹੈਗਾ ਅੰਬ ਵਾਲਾ। ਫਿਰ ਨਾਲ ਕੀ ਨਾਮ ਤੰਦੂਰੀ ਰੋਟੀ ਤੇ ਅੰਬ ਚਲਦੇ ਨੇ।
ਹਾਂਜੀ- ਹਾਂਜੀ ਹਾਂ ਉਹੀ ਨਾ। ਉਹੀ ਅੰਬ ਵੀ ਬਹਾਰ ਦਾ ਮੇਵਾ ਹੈਗਾ ਵੈ। ਸਵਾਦ ਲੱਗਦੇ ਨੇ ਅੱਜ ਕੱਲ ਰੋਟੀਆਂ ਦੇ ਨਾਲ, ਵੈਸੇ ਵੀ ਵੈਸੇ ਵੀ ਆ ਸਿੰਪਲ ਸਿੰਪਲ ਰੋਟੀ ਖਾਓਗੇ ਤੇ ਉਸ ਤੋ ਬਾਦ ਅੰਬ ਖਾਓਗੇ ਤੁਆਨੂੰ ਸਵਾਦ ਆਏਗਾ।
ਹਾਂਜੀ ਹਾਂਜੀ ਓਹੀ ਨਾ ਮੌਸਮ ਈ ਏਹ ਤੰਦੂਰੀ ਬੰਦਾ ਹੁਨ ਤਾ ਐਨੀ ਜੂਨ ਦੀ ਗਰਮੀ ਹੈਗੀ ਏ ਬੰਦਾ ਤੰਦੂਰੀ ਰੋਟੀ ਲਾਆ ਆਪ ਈ ਤੰਦੂਰ ਵਾਕਨ ਹੋ ਜੰਦਾ ਗਰਮ।
ਸਹੀ ਕਆ।
ਨਾ ਲਾ ਬੋਨ ਅ ਬਲਕਿ ਪੇਲੇ ਹੁੰਦਾ ਸੀ ਲੋਕਾ ਦੇ ਘਰਾ ਹਰ ਇੱਕ ਦੇ ਘਰ ਮੀ
ਅੰਬ ਲੱਸੀ ਹੋਵੇ ਨਾ ਚੱਤ ਚਾਟੀ ਦੀ ਲੱਸੀ ਤੇ ਮਜਾ ਈ ਐ ਚਾਟੀ ਲੱਸੀ ਤੇ ਲੋਕੀ ਬੋ ਪੀਂਦੇ ਐ।
ਹਾਂਜੀ ਪੇਲੇ ਲੋਕਾ ਦੇ ਘਰ ਨਾ ਤੰਦੂਰ ਹੁੰਦਾ ਸੀ। ਤੇ ਸਾਰਆ ਦੇ ਘਰ ਹੁੰਦਾ ਸੀ ਸਾਰੇ ਐਵੇ ਜਿ ਚੀਜਾ ਖਾਂਦੇ ਸੀ ਹੁਨ ਕਿਥ ਕਿੱਥੇ ਰਹ ਗੀ ਤੰਦੂਰੀ ਰੋਟੀ ਹੁਨਤੇ ਸਿਲਵਰ ਦੇ ਤੰਦੂਰ ਹੈਗੇ ਨੇ। ਓ ਵੀ ਗਰਮੀ ਗਰਮੀ ਕਰਦੀਆ ਨੇ ਪੇਲੇ ਤੇ ਨੀ ਕਰਦੀਆ ਸੀ ਐਵੇ।
ਹਾਂ ਪਹਿਲਾ ਹੁਨ ਨਾਲੇ ਜੇੜੀਆਂ ਹੁਨ ਅੱਜ ਕੱਲ ਦੀਆਂ ਵੈਸੇ ਵੀ ਕੁੜੀਆਂ ਤੰਦੂਰ ਚ ਹੱਥ ਪਾ ਸਕਦੀਆ ਨੇ?
ਬਿਲਕੁਲ ਵੀ ਨੀ ਓ ਕੇਂਦੇ ਪੇਲੇ ਸਾਡੀ ਮੰਮੀ ਹੋਰ ਦੱਸਦੇ ਸੀ ਕੇਂਦੇ ਸਾਡੀ ਮੰਮੀਆਂ ਦੇ ਨਾ ਬਾਵਾ ਦੇ ਵਾਲ ਨੀ ਹੁੰਦੇ ਸੀ ਸਾਫ਼ ਹੁੰਦੇ ਸੀ ਬਾਵਾ। ਮੈਂ ਕਯਾ ਓ ਕਓ ਕੇਂਦੇ ਤੰਦੂਰੀ ਰੋਟੀ ਲਾਂਦੇ ਸੀ ਨਾ ਵਾਲ ਸੜ ਜਾਂਦੇ ਸਨ।
ਹਾਂ ਕਯੇ ਸ਼ਾਇਦ ਹਾਂ ਓਹੀ ਨੇ
ਤੇ ਹੁਨ ਅਸੀ ਅ ਤੇ ਅਸੀ ਵੇਖੋ।
ਹਾਂ ਓਹੀ ਨਾ।
ਅਸੀ ਤੇ ਤੰਦੂੂਰ ਇਚ ਹੱਥ ਵੀ ਨੀ ਪਾ ਸਕਦੇ। ਸਾਡੇ ਤੇ ਹੱਥ ਈ ਸੜ ਜਾਂਦੇ ਨੇ।
ਹਾਂ ਤੇ ਸਾਨੂੰ ਕੁਆਰਆ ਥੋੜੀ ਆਂਦੀ ਸੀ ਤੰਦੂਰ ਦੀ ਰੋਟੀ ਬਨਾਨੀ। ਵਿਆਐ ਆਏ ਆ ਤੇ ਸਿੱਖੀ ਯਾ ਹੋਰ ਤੰਦੂਰੀ ਰੋਟੀ ਮੈਂ ਕਦੀ ਨੀ ਸੀ ਲਾਈ ਕਦ ਕਦੀ ਵੀ ਨੀ ਸੀ ਲਾਈ ਐਥੇ ਆ ਐਥੇ ਆ ਕੇ ਸਿੱਖੀ ਆ ਤੰਦੂਰੀ ਰੋਟੀ।
ਤੇ ਨਾਨ ਬਨਾਏ ਇਨੇ ਸਵਾਦ ਨਾਲ ਬਵਾਂ ਵੀ ਗ ਬਸ ਮੇਰੀਆ ਤੇ ਐਵੇ ਸੜਗੀਆ ਬਾਵਾ ਨਿਸ਼ਾਨ ਮੈਂ ਇੱਕ ਵਾਰ ਨਾਨ ਬਨਾਏ ਦੂਰ ਤੇ ਆਲੂ। ਐਨੇ ਸੋਨੇ ਨਾਲ ਮਾਂ ਦੀ ਦਾਲ ਮੱਖ ਰੀਰ ਨਾਲ ਨਾਨ ਐਨੇ ਵਧੀਆ ਪਰ ਨਾਲ ਬਾਵਾ ਸੜ ਗਿਆ।
ਹੋ ਓ ਫੇਰ ਫੇਰ ਜਦੋ ਪੇਲੀ ਵਾਰੀ ਲਾਓ ਨਾ ਫੇਰ ਏਦਾ ਈ ਹੁੰਦਾ।
ਹਾਂ ਹਾਂ ਪੇਲੇ ਮੈਂ ਕਿਯਾ ਜਨਾਨੀਆ ਵਧੀਆ ਸੀ ਓ ਪੇਲੇ ਤੇ ਅੱਗ ਵਾਲੇ ਤੰਦੂਰ ਹੁੰਦੇ ਸਨ ਐਵੇ ਹੱਥ ਪਾ ਪਾ ਕੇ ਤੰਦੂਰ ਦੀ ਰੋਟ ਲਾਂਦੀਆ ਸਨ ਦੇ ਪਰੇ ਪਰਿਵਾਰ ਵੱਡੇ ਹੁੰਦੇ ਸ ਤੰਦੂਰੀ ਰੋਟੀਆ ਵੀ ਜਾਦਾ ਹੁੰਦੀਆ ਸੀ ਹੁਨ ਪਰਿਵਾਰ ਛੋਟੇ ਨੇ ਕਿੰਨੀਆ ਕੁ ਰੋਟੀਆਂ ਲੈਨੀਆ ਨੇ।
ਹਾਂ ਸਹੀ ਐ। ਹਾਂ ਹਾਂ ਸਹੀ ਕਆ।
ਤੁਸੀ ਤੇ ਵਧੀਆ ਤੁਸੀ ਤੇ ਤੰਦੂਰੀ ਵਲੀ ਰੋਟੀ ਬਨਾ ਕੇ ਖਾ ਲੀ ਮੈਂ ਤੇ ਮੂੰਹ ਚ ਪਾਨੀ ਆ ਗਆ ਨਾਲਾ ਓਂਦਾ ਅੰਬ ਲੱਸੀ ਦਈ।
ਓਈ ਨਾ।
ਏ ਤੇ ਪਿੰਡਾ ਚ ਚੱਲਦਾ ਸ਼ੇਰਾ ਚ
ਪਿੰਡਾਂ 'ਚ, ਪਿੰਡਾਂ 'ਚ ਹਜੇ ਵੀ ਕਾਫ਼ੀ ਰਿਵਾਜ ਏ। ਦਾਦੀ ਹੈਗੇ ਨੇ, ਹਾਂ ਤੰਦੂਰੀ ਰੋਟੀ ਚੂਲ੍ਹੇ ਦੀ ਰੋਟੀ। ਤੇ ਉਹ ਮਿੱਟੀ ਦੇ ਬਨੇ ਨੇ ਚੁੱਲ੍ਹੇ, ਹਾਂ।
ਮੇਰੇ ਅਹ ਹੈਗੇ ਨੂੰਨ 'ਚ, ਉਹ ਕੈਂਦੀ, ਮੇਰੇ ਬੱਚੇ ਕਿਤੇ ਤੰਦੂਰੀ ਰੋਟੀ ਨੀ ਖਾਂਦੇ।
ਅੱਛਾ।
ਕੈਂਦੇ, ਅਸੀਂ ਤਾਂ ਤੰਦੂਰ ਸਪੈਸ਼ਲ ਤਾਂਨੇ ਆ, ਅਸੀਂ ਛੋਟੇ ਹੁੰਦੇ ਸੀ 'ਤੇ ਅਸੀਂ ਖੁਸ਼ ਹੁੰਦੇ ਸੀ ਤੰਦੂਰਤ ਤਾਇਐ, ਕੈਂਦੇ, ਸਾਡੇ ਬੱਚਿਆਂ ਦੇ ਮੂੰਹ ਬਨ ਜਾਂਦੇ ਨੇ, ਉਹ ਤੇ ਹੂੰ, ਉਹ ਡਾਲਡਾ ਘਿਓ ਤੇ ਦੇਸ ਘਿਓ ਤੁਆਡਾ, ਕੇੜਾ ਹੁੰਦਾ ਵੇ ਦੂਜਾ ਰਿਫਾਈਨਡ? ਕੈਂਦੇ, ਓਹ ਵਾਲੀ ਰੋਟੀਆਂ ਖਾਨ। ਕੀ ਹੁੰਦਾ ਪੇਐ? ਮੈ
ਅੱਛਾ।
ਹਾਂਜੀ-ਹਾਂਜੀ।
ਹਾਂ, ਰਿਫਾਇਡ 'ਤੇ ਵੈਸੇ ਵੀ ਖਾਨਾ ਨੀ ਚਾਈਦਾ, ਰਿਫਾਇਨ 'ਤੇ ਗੰਦਾ ਹੋਵੇ ਬੜਾ ਗਿਨਿਐ ਗਿਐ।
ਤੇ ਬਈ, ਤੁਸੀਂ ਸਾਨੂੰ ਬੁਲਾ ਲੈਨਾ, ਅਸੀਂ ਖਾਨ ਆ ਜਾ ਗੇ।
ਹੇ-ਹੇ-ਹੇ-ਹੇ-ਹੇ-ਹੇ-ਹੇ।
ਫਿਰ ਤਾਓਗੇ ਨਾ ਸਾਡੇ ਬੱਚੇ ਨੀ ਖਾਂਦੇ, ਮੈਂ ਕੇਆ, ਸਾਨੂੰ ਬੁਲਾ ਲੈਨਾ, ਅਸੀਂ ਖਾ ਲੈਂਦੇ ਆ ਰੋਟੀ।
ਅਸੀ ਖਾ ਲੈਂਨੇ ਆ, ਹਾਂ ਓਹੀ। ਰਿਫਾਇਨ ਤਾਂ ਸਾਡੇ, ਰਿਫਾਇਨ ਨੀ ਸਾਡੇ ਅੰਦਰ ਜਾਂਦਾ।
ਹਾਂਜੀ, ਸਾਡੇ ਆਪ ਦੀਆਂ ਸਰ੍ਹੋਂ ਦਾ ਤੇਲ ਏ, ਦੇਸੀ ਘਿਓ ਦੀ ਰੋਟੀਆਂ ਬਨਦੀਆਂ ਨੇ।
ਹੂ, ਮਾਸਾ ਦੇ ਵੀ ਗਈ ਏ ਸਰਸੋਂ ਦਾ ਤੇਲ ਕਿਆ ਦੇਸੀ ਚੌਲ? ਯਾ ਹਾਂਜੀ, ਹਾਂ ਹੋਰ।
ਕਿਆ ਸਵਾਦ ਲੱਗਦੀਆਂ ਤੰਦੂਰੀ ਰੋਟੀਆਂ? ਹੁਨ ਸੀਜ਼ਨ ਹੈਗੈ, ਯਾ ਸਰਦੀਆਂ। 'ਤੇ ਵਦੀਆ ਲੱਗਦੀਆਂ ਨੇ, ਸਵੇਰੇ -ਸਵੇਰੇ ਧੁੰਦ ਪੈਂਦੀ ਹੋਵੇ ਤੇ ਨਾਲ ਰੋਟੀ।
ਹਾਂ।
ਮੈਂ ਤੇ ਨਾ ਹੁਨ ਬਨਾਂਦੀ ਆ ਤੰਦੂਰ, ਮੈਂ ਵੀ ਸਿਲਵਰ ਦਾ ਹੈਗਾ, ਬਨਾਂਦੀ ਆ, ਚਲੋ, ਠੀਕ ਐ, ਫੇਰ ਮੈਂ ਬਨਾਵਾਂ। ਤੰਦੂਰ ਦੀ ਰੋਟੀ ਬਣਾਂਨੀ ਆ।
ਆਓ, ਬਨਾਓ-ਬਨਾਓ ਤੇ ਖਾਓ, ਨਾਲੇ ਖਵਾਓ ਸਾਨੂੰ ਵੀ। ਚਲੋ ਠੀਕ ਐ ਜੀ, ਹਾਏ! ਠੀਕ ਐ ਜੀ।